ਹੋਰ ਕੀ ਚੱਲ ਰਿਹਾ ਅਜ ਤੇ ਬਾਰਿਸ਼ ਹੋ ਰਹੀ ਹੈ ਸਵੇਰੇ-ਸਵੇਰੇ।
ਜੀ ਬਿਲਕੁਲ ਮੌਸਮ ਅੱਛਾ ਬਣਿਆ ਹੋਇਆ ਹੁਣ ਰੁਕੀ ਹੋਈ ਹੈ। ਰਾਤੀ ਤੇ ਬਾਰਿਸ਼ ਹੋ ਰਹੀ ਸੀ।
ਹਾਂਜੀ ਪਰ ਉਮਸ ਹੋ ਜਾਂਦੀ ਹੈ ਨਾ ਇਹਦੇ ਨਾਲ ਜਿੰਨਾ ਕ ਹੁੰਦੀ ਹੈ ਫਿਰ ਇਹਦੇ ਨਾਲ ਉਮਸ ਹੋ ਜਾਂਦੀ ਹੈ।
ਹਾਂ ਰੁਕਣ ਤੋ ਬਾਦ ਜੋ ਧੁੱਪ ਚੜੇ ਨਾ ਫੇਰ ਬੜੀ ਹੋ ਜਾਂਦੀ ਹੈ ਜੇ ਮੌਸਮ ਠੰਡਾ ਹੀ ਰੇ ਧੁੱਪ ਨਾ ਚੜੇ ਫਿਰ ਸਹੀ ਰਹਿੰਦਾ।
ਹਾਂਜੀ-ਹਾਂਜੀ ਉਹ ਤੇ ਹੈ ਹੀ ਹੈ ਹਾਂਜੀ ਹੋਰ ਸੁਣਾਓ ਹੋਰ ਕੀ ਚੱਲ ਰਿਹਾ? ਦੁਕਾਨ ਦਕੋਨ ਤੇ ਜਾਣਾ ਹੈ ਯਾ ਚਲੇ ਗਏ ਹੋ।
ਹਾਂਜੀ ਨੀ ਕੰਮ ਤੇ ਹੀ ਆ।
ਅੱਛਾ ਕੰਮ ਤੇ ਹੀ ਹੈਗੇ ਓ ਅੱਛਾ ਕਿਸ ਚੀਜ਼ ਦਾ ਕੰਮ
ਜੀ ਘਰ ਈ। ਤੁਹਾਡੀ ਸਪੋਰਟਸ ਦੀ ਦੁਕਾਨ ਹੈਗੀ ਆ ਸਪੋਰਟਸ ਤੇ ਮਿਊਜਿਕ ਦੀ।
ਅੱਛਾ ਮਿਊਜਿਕ ਵਿੱਚ ਤੁਹਾਡੇ ਕੀ-ਕੀ ਹੁੰਦੇ ਇੰਸਟਰੂਮੈਂਟਸ ਦਿੰਦੇ ਹੋ?
ਹਾਂ ਹਾਂਜੀ ਇੰਸਟਰੂਮੈਂਟਸ ਹੁੰਦੇ ਹੈ। ਗਿਟਾਰ ਹੋ ਗਿਆ, ਹਰਮੋਨੀਅਮ ਹੋ ਗਿਆ ਹੋਰ ਵੀ ਥੋੜੇ ਬਹੁਤ ਹੁੰਦੇ ਆ। ਹਾਂਜੀ ਸਾਰੇ ਤਰ੍ਹਾਂ ਦੇ।
ਅੱਛਾ ਠੀਕ ਹੈ। ਚਲੋ ਵਧੀਆ ਕੰਮ ਕਿਦਾਂ ਚੱਲ ਰਿਹਾ? ਨੀ ਮੈਂ ਜੋਬ ਤੇ ਚੱਲੀ ਹਾਂ ਭਾਜੀ। ਹਾਂਜੀ ਮੈਂ ਹਾਂਜੀ ਮੈਂ ਜੋਬ ਗੱਡੀ ਮੈਂ ਫੇਰ ਉੱਥੇ ਚਲੀ ਜਾਂਦੀ ਹਾਂ ਨਾ ਸਵੇਰੇ ਨੌ ਵਜੇ ਤੋਂ ਲੈ ਕੇ ਪੰਜ ਵਜੇ ਤੱਕ।
ਅੱਛਾ-ਅੱਛਾ, ਅੱਛਾ ਹਾ ਘਰ ਬਹਿ ਕੇ ਬੰਦਾ ਚਲੋ ਬੋਰ ਹੋ ਜਾਂਦਾ।
ਘਰ ਬਹਿ ਕੇ ਵੀ ਬੰਦੇ ਨੇ ਕੀ ਕਰਨਾ ਹੁੰਦਾ ਭਾਜੀ ਹਨਾ। ਹੋਰ ਬੱਚੇ-ਬੱਚੇ ਸਕੂਲ ਜਾ ਰਹੇ ਨੇ?
ਜੀ-ਜੀ, ਜੀ।
ਹਾਂ ਸਟੱਡੀ ਕਿੱਦਾਂ ਚੱਲਦੀ ਹੈ ਬੱਚਿਆਂ ਦੀ?
ਬਸ ਵਧੀਆ ਚੱਲ ਰਹੀ ਪੜ੍ਹ ਰਹੇ ਨੇ।
ਹਾਂਜੀ ਹੋਰ ਅੱਜ ਕੱਲ੍ਹ ਦੱਸੋ ਕੁਛ ਨਵੀ ਤਾਜੀ ਕੀ ਕੁੱਛ ਚੱਲ ਰਿਹਾ ਦੁਨੀਆ ਚ?
ਦੁਨੀਆਂ ਚ ਕੀ ਦੱਸੀਏ ਦੁਨੀਆ ਚ ਬੜਾ ਕੁਛ ਚੱਲ ਰਿਹਾ।
ਹਾਂਜੀ ਉਹ ਤਾਂ ਹੈ ਹੀ ਹੈ।
ਕਈ ਜਗ੍ਹਾ ਗਰਮੀ ਚੱਲ ਰਹੀ ਏ ਯਾ ਠੰਡ। ਅੱਜ ਕੱਲ੍ਹ ਪਤਾ ਫੁੱਟਬੋਲ-ਫੁੱਟਬਾਲ ਟੂਰਨਾਮੈਂਟ ਚੱਲ ਰਿਹਾ ਅੱਜ ਕੱਲ ਤੇ।
ਅੱਛਾ-ਅੱਛਾ ਉਹ ਫੇਰ ਤੁਸੀਂ ਜੇ ਕਰਦੇ ਹੋ ਤੁਹਾਨੂੰ ਸ਼ੌਂਕ ਹੈਗਾ ਇਹਦਾ?
ਨਹੀ-ਨਹੀ ਮੈਂ ਦੇਖਦਾ ਨੀ ਹਾ ਮੈਂ ਬਸ ਕ੍ਰਿਕਟ ਹੀ ਦੇਖਣਾ ਹੁੰਦਾ।
ਅੱਛਾ-ਅੱਛਾ ਚਲੋ ਵਧੀਆ ਫੇਰ ਹਰ ਚੀਜ਼ ਦੀ ਨੌਲੇਜ ਹੋਣੀ ਚਾਹੀਦੀ ਹੈ ਅੱਜ ਕੱਲ ਤੇ ਵੈਸੇ ਵੀ ਐਕਟੀਵਿਟੀਆਂ ਸਾਡੀ ਹੈਲਥ ਵਾਸਤੇ ਜਰੂਰੀ ਹੁੰਦੀ ਅੱਜ ਕੱਲ ਕੋਈ ਵੀ ਬੰਦਾ ਮਲ ਤਲਬ ਬੱਚੇ ਕੋਈ ਐਕਸਰਸਾਈਜ਼ ਨੀ ਕਰਦੇ ਫੇਿਰ ਉਹਦੇ ਨਾਲ ਕੀ ਹੁੰਦਾ ਸਰੀਰ ਥੋੜਾ ਡਾਊਨ ਹੋਣਾ ਸ਼ੁਰੂ ਹੋ ਜਾਂਦਾ।
ਹੁ ਬਿਲਕੁਲ-ਬਿਲਕੁਲ ਕੋਈ ਨਾ ਐਕਟੀਵਿਟੀ ਕਰਦੇ ਰਹੋ ਤੇ ਸਹੀ ਰਹਿੰਦਾ ਬੰਦਾ ਨਾਲ ਚੁਸਤ ਰਹਿੰਦਾ ਇਦਾ ਐਕਟੀਵਿਟੀ ਕਰਕੇ। ਨਹੀਂ ਤੇ ਜੇ ਨਾ ਕਰੋ ਤਾਂ ਸੁਸਤੀ ਪਈ ਰਹਿੰਦੀ ਹੈ।
ਹਾਂਜੀ ਉਹ ਤੇ ਹੈ ਹੀ ਹੈ ਨਹੀ ਤਾ ਅੱਜ ਕੱਲ੍ਹ ਤੇ ਜਾਦਾ ਬੱਚੇ ਤਾ ਆਪਣਾ ਫੋਨਾ ਵਿੱਚ ਵੜੇ ਰਹਿੰਦੇ ਕੁਛ ਵੀ ਨੀ ਬੱਚੇ ਐਕਟੀਵਿਟੀ ਕਰਦੇ ਹੈਗੇ। ਹੁਣ-ਹੁਣ ਸਕੂਲਾ ਵਿੱਚ ਕਿੰਨਾ ਕੁਛ ਹਾਂਜੀ ਕਰਾਉਂਦੇ ਆ ਐਕਟੀਵਿਟੀਆ ਬੱਚਿਆਂ ਨੂੰ ਕਰਾਉਂਦੇ ਹੈਗੇ ਹੈ ਚਲੋ ਇਹ ਵੀ ਹੈ ਕਿ ਕਰ ਸਕੂਲਾਂ ਵਿੱਚ ਕਰਾਣਾ ਸ਼ੁਰੂ ਕਰ ਦਿੱਤਾ ਨੀ ਤੇ ਮਤਲਬ ਹਲੇ ਬੱਚੇ ਘਾਰ ਹੀ ਕਰਦੇ ਹੁੰਦੇ ਸੀ ਕਰਦੇ ਵੀ ਨੀ ਸੀ।
ਹਾਂ ਬਿਲਕੁਲ। ਹੁਣ ਤੇ ਚਲੋ ਠੀਕ ਐ, ਪੈਲੇ, ਪੈਲੇ ਬੱਚੇ ਘਰ ਆ ਖੇਲਣਾ ਸੀ, ਤਾਂ ਕਰਕੇ ਸਕੂਲਾਂ ਚ ਘੱਟ ਸੀ, ਹੁਣ ਤੇ ਸਕੂਲ ਚ
ਹੁਣ ਤੇ ਗੇਮ ਵਗੈਰਾ ਬੱਚਿਆਂ ਨੂੰ ਸਕੂਲਾਂ ਚ ਈ ਬੰਦਾ ਉਹ ਕਰਾ ਦੇਂਦਾ ਆ, ਪਤਾ ਕਿ ਚਲੋ ਬੱਚੇ ਨਈ ਕਰਦੇ, ਲੇਕਿਨ ਠੀਕ ਹੈ ਪੜ੍ਹਾਈ ਘੱਟ ਐਕਟੀਵਿਟੀ ਜ਼ਿਆਦਾ ਹੈਗੀ ਐ, ਬੱਚਿਆਂ ਦੀ ਹੈਲਥ ਵਾਸਤੇ ਬੜੀ ਜ਼ਰੂਰੀ ਹੁੰਦੀ ਐ। ਔਨ੍ਹਾਂ ਨੂੰ ਨਵੀਂ-ਨਵੀਂ ਚੀਜ਼ਾਂ ਸਿਖਾਂਦੇ ਐ, ਫੋਰ ਐਗਜਾਮ ਪਲ ਜਿੱਦਾਂ ਹੁਣ, ਸਾਡੇ ਉਹ ਮਿਲਿਆ ਹੋਇਆ ਸੀ ਸਾਡੇ ਬੇਟੇ ਨੂੰ, ਔਦਾਂ ਏਹ ਕਿ ਇੱਕ ਪਲਾਂਟ ਵਗੈਰਾ ਦਾ ਕੀ ਤੁਸੀਂ ਔਲ ਅ ਫਾਇਦੇ ਹੁੰਦੇ ਐ, ਜੇਹੜੇ ਅਸੀਂ ਪਲਾਂਟਸ ਲਗਾਣੇ ਆ। ਤੇ ਫੇਰ ਔਹ ਦੱਸਿਆ ਉਹਨਾਂ ਨੇ, ਕਿ ਤੁਸੀਂ ਕੀ ਤੇ ਔਹ ਪਲਾਂਟ ਲੈ ਕੇ ਆਓ ਆਪਣੇ ਘਰੋਂ ਬਣਾ ਕੇ। ਤੇ ਐਥੇ ਲਗਾਓ, ਕਿਅਦੇ ਨਾਲ ਗਰਮੀ ਘਟਦੀ ਐ? ਸਾਨੂੰ ਔਕਸੀਜਨ ਮਿਲੇਗੀ ਏ ਮਤਲਬ। ਕਾਫ਼ੀ ਅੱਛੀ ਚੀਜ਼ਾਂ ਔਨ੍ਹਾਂ ਨੇ ਦਿਖਾਈਆਂ ਹੋਇਆਂ ਬੱਚਿਆਂ ਨੂੰ। ਤੇ ਬੱਚੇ ਫੇਰ ਜਾਦਾ ਸਿੱਖ ਦੇ ਉਹਦੇ ਨਾਲ, ਖੁਸ਼ ਹੁੰਦੇ ਐ, ਐਵੇਂ ਬੱਚਿਆਂ ਨੂੰ ਕੋਉ ਨਾ ਕਿ ਤੁਸੀਂ ਕੁੁਛ ਘਰ ਲੋ ਬਾਰ ਨੀ ਕਰਨਗੇ। ਹੁਣ ਉਹ ਐਕਟੀਵਿਟੀ ਦਿੰਦੇ ਨੇ ਕਰਨ ਵਾਸਤੇ, ਫੇਰ ਔਨ੍ਹਾਂ ਨੂੰ ਥੋੜਾ ਹੁੰਦਾ ਏ ਕਿ ਮਾਰਕਸ ਹੁੰਦੇ ਐ। ਕੀ ਅਸੀਂ ਕਰਨਾ ਏ, ਨਾਲੇ ਕੰਮ ਦਾ ਕੰਮ ਹੋ ਜਾਂਦਾ ਐ, ਇੰਜੋਏਮੈਂਟ ਦੀ ਇੰਜੋਏਮੈਂਟ ਹੋ ਜਾਂਦੀ ਐ।
ਇੰਜੋਏਮੈਂਟ ਹੋ ਜਾਂਦੀ ਫਿਰ
ਡੀ ਵੀ ਹੋ ਜਾਂਦੀ ਐ, ਨਾਲੇ ਇਹ ਚੀਜ਼ ਸਾਡੀ ਵਾਸਤੇ ਬੌਤ ਜ਼ਰੂਰੀ ਹੈ। ਜਿੰਨੇ ਜਾਅਦਾ ਪੇੜ ਲੱਗਣਗੇ, ਉਅਣੇ ਜਾਆਦਾ ਸਾਡੇ ਐਥੇ ਜੇਅੜਾ ਪੋਲਿਊਸ਼ਨ ਘੱਟ ਹੋਏਗਾ।
ਬਿਲਕੁਲ-ਬਿਲਕੁਲ ਔਈ ਨਾ, ਪੇੜ ਵਗੈਰਾ ਲਗਾਣੇ ਚਾਹੀਦੇ ਆ, ਲੋਕੀ ਅੱਜ ਕੱਲ ਕੱਟ ਦਿੰਦੇ ਆ।
ਆਜ ਕਲ੍ਹ ਤੇ ਸਾਰੇ ਕੁੱਛ ਲੋਕੀ ਪੇੜ ਕੱਟੀ ਜਾਂਦੇ ਐ, ਜ਼ਮੀਨਾਂ ਖਰੀਦੀ ਜਾਂਦੇ ਐ। ਤੇ ਪੇੜ ਕੱਟੀ ਜਾਂਦੇ ਆ, ਮੈਨੂੰ ਨੀ ਲੱਗ ਦਾ ਕਿ ਆਣ ਵਾਲੇ ਟਾਈਮ ਵਿੱਚ, ਹੁਣ ਐਥੇ ਵੀ ਕੋਈ ਪੇੜ ਪੌਦੇੇ, ਕੋਈ ਲਗਾਣਾ ਪਸੰਦ ਕਰੇਗਾ। ਹੋਰ ਸਾਡਾ ਜੇਅੜਾ ਏ ਨਾ, ਪ੍ਰਦੂਸ਼ਣ ਵੱਧ ਜਾਏਗਾ। ਹੂੰ।
ਉਅਦੇ ਨਾਲ ਏਹ ਵਾ ਕਿ ਥੋੜਾ ਵਦੀਆ ਰੇਂਦਾ ਹੈ।
ਹਾਂਜੀ, ਔਕਸੀਜਨ ਦੀ ਕਮੀ ਸਾਨੂੰ ਬੌਤ ਜ਼ਿਆਦਾ ਅੱਗੇ ਹੋ ਜਾਏਗੀ। ਹਾਂ, ਸਾਨੂੰ ਫਰੈਸ਼ ਏਅਰ ਨੀ ਮਿਲਦੀ। ਸਾਰਾ ਦਿਨ ਸਾਡੇ ਅੰਦਰ ਪੋਲਿਊਸ਼ਨ ਜਾਂਦਾ। ਉਅਦੇ ਕਰਕੇ ਸਾਨੂੰ ਛੱਤੀ ਸੋ ਤੇ ਬਿਮਾਰੀਆਂ ਲੱਗ ਜਾਂਦੀਆਂ।
ਹਾਂ-ਹਾਂ ਬਿਲਕੁਲ ਏ ਈ ਮੇਨ ਗੱਲ ਹੈਗੀ ਆ, ਫਿਰ ਬਾਰਿਸ਼ ਵੀ ਤਾਂ ਹੀ ਘੱਟ ਹੁੰਦੀ ਹੈ ਕਿਉਂਕਿ ਭੀੜ ਵਗੈਰਾ ਨਈ ਐ, ਹਰਿਆਲੀ ਨੀ ਐ, ਉਹ ਹੁੰਦੀ ਹੈ ਤੇ ਨਾਲ ਬਾਰਿਸ਼। ਵੀ, ਹੁੰਦੀ ਰੇਂਦੀ ਐ।
ਹਾਂ ਔਹ ਤੇ ਹੈ ਈ ਐ, ਬਾਰਿਸ਼ ਨਈ ਹੋਈ, ਬਾਰਿਸ਼ ਵੀ ਜ਼ਰੂਰੀ ਹੈਗੀ ਐ, ਪੇੜ ਪੌਦਿਆਂ ਨੂੰ ਮਿਲਦੀ ਹੈ ਪੇੜ ਉਹਦੇ ਉਬਰ ਜਾਂਦੇ ਆ, ਸੁੱਕੇ ਹੁੰਦੇ ਐ ਜੇਅੜੇ, ਉਹ ਸਈ ਹੋ ਜਾਂਦੇ ਐ।
ਉਹ ਵੀ ਵੱਧਦੇ ਰਹਿੰਦੇ ਐ, ਜੇ ਉਹਨਾਂ ਪ ਔਨ੍ਹਾਂ ਦੇ ਪਾਣੀ ਪੈਂਦਾ ਰਏ, ਕਿਉਂਕਿ ਇੱਦਾਂ ਲੋ ਉਅਨਾਂ ਦੇ, ਪੇੜਾਂ ਪੌਦਿਆਂ ਨੂੰ ਤੇ ਪਾਣੀ ਦੇਣਾ ਨੀ ਜੇਅੜੇ ਬਾਰ ਦੇ ਐ।
ਹਾਂਜੀ, ਉਹ ਫੇਰ ਲੋਕਾਂ ਨੇ ਤੇ ਪਾਣੀ ਦੇਣਾ ਨੀ ਹੁੰਦਾ। ਅਸੀਂ ਲੋਕਾਂ ਨੇ ਦੇਣਾ ਹੁੰਦਾ ਏ, ਪਰ ਏਹ ਵੇ ਕਿ ਚਲੋ ਅਸੀਂ ਤੇ ਕਾਰ ਦੇ ਸਕਦੇ ਆ, ਬਾਹਰ ਵਾਲੇ ਪੇੜ
ਹਾਂ, ਬਾਰ ਵਾਲੇਆਂ ਨੂੰ ਤੇ ਉਹਨਾਂ ਨੇ ਮੈਂ ਕਿਆ ਹਫ਼ਤੇ ਚ, ਦੋ ਹਫ਼ਤੇ ਚ ਇੱਕ ਵਾਰ ਆਂਦੇ ਹੋਣਗੇ ਪਾਣੀ ਪੀਣ।
ਅੱਛਾ, ਜਦ ਜੋ ਛੋੜਾਂਗੇ। ਹਾਂ, ਹੋਰ ਦੱਸੋ?
ਔਰ ਬਸ ਵਧੀਆ, ਹੁਣ ਜਿੱਦਾਂ ਅਸੀਂ ਦੇਖਨੇ ਆ, ਸਾਡੇ ਦੁਕਾਨ ਦੇ ਬਾਰ ਜਿੱਦਾਂ ਉਹ ਡਿਵਾਈਡਰ ਤੇ ਲੱਗੇ ਹੁੰਦੇ ਐ, ਪੌਦੇ ਵਗੈਰਾ ਲੱਗੇ ਏ। ਔਥੇ ਮੀਨੇ, ਦੋ ਮੀਨੇਆਂ ਚ ਇੱਕ ਵਾਰੀ ਦੇਖਣੇ ਆ, ਕੋਈ ਪਾਣੀ ਦੇਣ ਆਂਦਾ ਏ ਟੈਂਕ। ਕਰ ਲੈ ਕੇ ਨਈ ਤੇ ਏਦਾਂ ਈ ਰਹਿੰਦੇ ਆ, ਸੁੱਕੇ ਈ ਹੁੰਦੇ ਆ।
ਦਿੰਦਾ ਹਾਂਜੀ, ਫੇਰ ਉਹਦਾ ਕੀ ਫਾਇਦਾ ਫੇਰ, ਉਹ ਟੁੱਟ ਜਾਂਦੇ ਆ, ਸੁੱਕ ਜਾਂਦੇ ਪੌਦੇ ਫੇਰ ਇਸੀ ਕਰਕੇ ਜਿਹੜਾ ਹੈ ਕਿ ਇੱਕ ਤੇ ਪੋਲਿਊਸ਼ਨ‌ ਨਾਲ ਵੀ ਖਰਾਬ ਹੁੰਦੇ ਆ, ਸੜਕਾਂ ਉੱਤੇ ਕਿੰਨਾ ਸਾਰਾ ਦਿਨ ਪੋਲਿਊਸ਼ਨ ਰਹਿੰਦਾ, ਉਹਨਾ ਦੀ ਗਰਮ ਹਵਾ ਪੈ ਕੇ ਵਿਚਾਰੇ ਪੱਤੇ ਵੀ ਮੁਰ ਝਾ ਜਾਂਦੇ ਆ, ਬਾਹਰ ਦੇ।
ਹਾਂਜੀ, ਚਲੋ ਠੀਕ ਹੈ ਚੰਗਾ ਜਿੰਨਾ ਕੋਈ ਲਗਾਏਗਾ ਪੇੜ ਤੇ ਉਨ੍ਹਾਂ, ਉਹਦੇ ਵਾਸਤੇ ਹੀ ਵਧੀਆ, ਇਹ ਤੇ ਸਾਡੇ ਵਾਸਤੇ ਸਭ ਦੇ ਵਾਸਤੇ ਵਧੀਆ ਲੋਕਾਂ ਨੂੰ। ਸਮਝ ਨੀ, ਨਾ ਆਂਦੀ।
ਹਾਂ, ਬਿਲਕੁਲ ਲੋਕ ਪਹਿਲੇ ਦੇਖੋ ਨਾ ਪਹਿਲੇ ਟਾਈਮ ਵਿੱਚ ਹਰ ਘਰ ਵਿੱਚ ਤੁਹਾਨੂੰ ਕੋਈ ਨਾ ਕੋਈ। ਪੌਦਾ ਜਾਂ ਕੁਛ ਨਾ ਕੁਛ ਮਿਲ ਜਾਂਦਾ ਜੀ, ਪੇੜ ਛੋਟਾ ਲੱਗਾ ਰਹਿੰਦਾ।
ਹੁਣ ਤੇ ਲੋਕੀ ਘਰਾਂ ਚ ਵੀ ਮਿਲਾਉਂਦੇ, ਕੁਛ- ਕੁਛ ਘਰਾਂ ਚ ਹੈ ਹਾਂਜੀ। ਲੇਕਿਨ, ਅੱਜ -ਕੱਲ ਕੋਈ ਵੀ ਨਹੀਂ ਲਗਾਉਂਦਾ। ਪਰ ਹੁਣ ਲੋਕੀ ਅੱਜ -ਕੱਲ੍ਹ, ਟਰੈਂਡੀ ਵਿੱਚ ਵੀ ਲਗਾਉਣ ਲੱਗ ਪਏ ਸ਼ੌਂਕੀਆ।
ਹੁਣ। ਹੁਣ ਲੋਕੀ, ਉਹਨੂੰ ਸਜਾਵਟ ਦੇ ਤੌਰ ਤੇ ਲਾਉਂਦੇ ਆ, ਉਹਨਾਂ ਨੂੰ ਮੈਂ ਭਾਵੇਂ ਪਤਾ ਹੀ ਨਾ ਹੋਏ ਕਿ ਕਿ ਉਹਦਾ, ਤੁਹਾਨੂੰ ਫਾਇਦਾ ਮਿਲ ਰਿਹਾ ਜਾਂ ਨਹੀਂ, ਹਾਂ।
ਹਾਂ, ਬਸ ਲੋਕੀ ਆਪਣੀ ਸਜਾਵਟ ਲਈ ਕੋਈ ਰੇਡੀਮੇਡ ਫੁੱਲ ਲਵਾ ਲੈਂਦੇ ਹੈ। ਜਾਂ ਜਿੱਦਾਂ ਕਿਸੇ ਨੇ ਨਹੀਂ ਕੇਅਰ ਕਰਨੀ, ਉਹ ਫਿਰ ਸਜਾਵਟੀ ਥੋੜ੍ਹੀ ਲਾ ਲੈਂਦੇ ਆ, ਜਿੱਦਾਂ ਆਰਟੀਫਿਸ਼ਲ। ਹੁੰਦੇ ਆ।
ਹਾਂਜੀ, ਬਿਲਕੁਲ -ਬਿਲਕੁਲ ਇੱਦਾਂ ਹੀ ਕਰਦੇ
ਪਰ ਇਹਦੀ ਜਗ੍ਹਾ ਤੇ ਬੰਦਾ ਓਰੀਜਨਲ ਲਗਾਏ, ਘਰ ਤੇ ਬੰਦਾ ਸਭ ਕੁਛ ਕਰ ਹੀ ਸਕਦਾ, ਲੇਕਿਨ ਲੋਕਾਂ ਨੂੰ ਅੱਜ ਕੱਲ ਟਾਈਮ ਹੀ ਨਹੀਂ ਹੈਗਾ ਜੀ। ਲੋਕਾਂ ਨੂੰ ਅੱਜ -ਕੱਲ੍ਹ ਸੋਸ਼ਲ ਮੀਡੀਆ ਤੋਂ ਵੀ ਟਾਈਮ ਨੀ ਹੈਗਾ।
ਹਮ ਉਹੀ ਨਾ, ਸੋਸ਼ਲ ਮੀਡੀਆ ਦੇਖਣ ਲਈ, ਕੱਢ ਲੈਣਗੇ ਟਾਈਮ।
ਹਾਂ, ਬਟ ਹਾਂ, ਆਪਣੇ ਰੀਲ ਸਕਰੋਲ ਕਰਨ ਵਾਸਤੇ। ਤੇ ਟਾਈਮ ਕੱਢ ਲੈਣਗੇ, ਸਾਰਾ ਦਿਨ ਵਿਹਲੇ ਬੈਠੇ ਰਹਿਣਗੇ, ਲੇਕਿਨ ਆਪਣਾ ਕੋਈ ਜ਼ਰੂਰੀ ਕੰਮ ਨਹੀਂ ਕਰਨਗੇ, ਜੋ ਉਹਨਾਂ ਵਾਸਤੇ ਵਧੀਆ ਹੈਗੇ।
ਇਹਦੇ ਵਿੱਚ, ਫਿਜ਼ਕਲੀ, ਫਿਜੀਕਲ ਐਕਟੀਵਿਟੀ ਥੋੜ੍ਹੀ ਬਹੁਤ ਹੋ ਜਾਂਦੀ ਹੈ, ਉੱਠ ਕੇ ਕਰਨਾ ਪਾਣੀ ਭਰਨਾ। ਪਾਣਾ ਉਹ ਨੀ ਕਰਨਗੇ, ਬੈਠੇ- ਬੈਠੇ ਭਾਵੇਂ ਫੋਨ ਚਲਾਈ ਜਾਣ। ਉਹਦੇ ਨਾਲ ਹੀ, ਫਿਰ ਸੁਸਤੀ ਚੜੀ ਰਹਿੰਦੀ ਹੈ ਲੋਕ
ਸੁਸਤੀ ਚੜੀ ਰਹਿੰਦੀ ਹੈ, ਹਰ ਇੱਕ ਚੀਜ਼ ਆਪਣਾ ਇੰਟਰਸਟ ਬਣਾ ਕੇ ਦੇਖਦੇ ਹੈ।
ਕੰਮ ਕਰ ਲੈਣਗੇ, ਕਹਿਣਗੇ ਜੀ ਅਸੀਂ ਥੱਕ ਗਏ।
ਉਹ ਤੇ ਹੈ ਹੀ ਆ, ਹਰ ਚੀਜ਼ ਨੀ ਨਾ ਸਮਝਦੇ ਹੈਗੇ, ਸਭ ਨੂੰ ਆਪਣੀ- ਆਪਣੀ ਪਈ ਆ ਸੋਸ਼ਲ ਮੀਡੀਆ।
ਮੇਰੇ ਫਾਦਰ ਸਵੇਰੇ ਉੱਠਦੇ ਆ ਛੇ ਵਜੇ, ਭਾਵੇਂ ਉਹ ਰਾਤੀ ਗਿਆਰਾਂ ਵਜੇ ਸੌਣ, ਬਾਰਾਂ ਵਜੇ ਸੌਣ।
ਫੇਰ ਉਹਨਾਂ ਨੇ, ਸਵੇਰੇ ਉਠ ਕੇ ਮੋਟਰ ਵੀ ਚਲਾ ਦੇਣੀ ਪੌਦਿਆਂ 'ਚ ਪਾਣੀ ਵੀ ਪਾ ਦੇਣਾ
ਹਾਂਜੀ- ਹਾਂਜੀ, ਪੌਦੇ ਵੀ ਜੀਉਂਦੇ ਆ ਸਾਡੀ ਤਰ੍ਹਾਂ
ਬਿਲਕੁਲ, ਉਹ ਸਿਕਸਟੀ ਫਾਈਵ ਦੇ ਆ ਬਟ ਹੁਣ ਜੇ ਸਾਨੂੰ ਕੋਈ ਕਹੇ ਨਾ, ਸਵੇਰੇ ਉਠ ਕੇ ਕਰੋ ਏਦਾਂ ਤੇ ਸਾਨੂੰ ਸੁਸਤੀ ਚੜੀ ਰਹੇ ਪੂਰਾ ਦਿਨ
ਨਹੀ, ਉਹਨਾ ਦੇ ਸਰੀਰ ਐਕਟਿਵ ਰਹਿੰਦਾ ਨਾ, ਕਿਉਕ ਫੋਨ ਨੀ ਚਲਾਉਂਦੇ, ਫੋਨ ਨਹੀ ਚਲਾਉਂਦੇ ਤੇ ਮਾਇੰਡ ਫਰੈਸ਼ ਰਹਿੰਦਾ ਹੈ, ਕੁਛ ਹੋਰ ਉਹਨਾ ਨੇ ਕੋਈ ਟੀਵੀ ਨਹੀਂ ਦੇਖਣਾ, ਫਿਰ ਦਿਮਾਗ ਦੇ ਅੰਦਰ ਖਾਲੀ ਰਹੇਗਾ ਤੇ ਦਿਮਾਗ ਫਿਰ ਉਸ ਖਾਲੀ ਦਿਮਾਗ ਫਰੈਸ਼ ਹੁੰਦਾ, ਜਿਨਾਂ ਅਸੀ ਦਿਮਾਗ ਨੂੰ ਭਰੀ ਜਾਵਾਂਗੇ। ਭਰੀ ਜਾਵਾਂਗੇ, ਮਾਇੰਡ ਤੇ ਫੇਰ ਸਾਡਾ ਖਰਾਬ ਰਹਿਣਾ ਹੀ ਹੈ। ਮੈਮਰੀ ਓਵਰ ਹੋ ਜਾਏਗੀ, ਤੇ ਫਿਰ ਮਾਇੰਡ ਤਾਂ ਆਪੇ ਹੀ ਅਪਸੈਟ ਰਹਿਣਾ
ਜੀ, ਬਿਲਕੁਲ ਆਹੀ ਨਾ- ਅਸੀ ਕਈ ਵਾਰ ਚਿੜ ਜਾਦੇ ਹਾਂ, ਕਿ ਸਾਨੂੰ ਸਵੇਰੇ- ਸਵੇਰੇ ਕਿਉਂ ਉਠਾ ਰਹੇ ਆ ਅਸੀ ਸੌਣਾ ਨੀਂਦ ਪੂਰੀ ਕਰਨੀ ਐ, ਕਈ ਵਾਰ ਅਸੀ ਜਦੋ ਲੇਟ ਉਠਦੇ ਹਾਂ ਸੰਡੇ ਨੂੰ ਤੇ ਸਰੀਰ ਥੱਕਿਆ ਹੁੰਦਾ ਸਰੀਰ ਏਦਾਂ ਹੁੰਦਾ ਕਿ ਸਰੀਰ ਦੁੱਖ ਰਿਹਾ, ਕਿਉਂਕਿ ਕਿ ਅਸੀ ਜਿੰਨੀ ਦੇਰ ਸੋਵਾਂਗੇ- ਤੇ ਸਰੀਰ ਸਾਡਾ ਦੁੱਖ ਦਾ ਜੇ ਉਠਏ ਜਲਦੀ ਸੱਤ, ਅੱਠ ਘੰਟੇ ਦੀ ਨੀਦ ਲਈ ਜੇ ਸੱਤ, ਅੱਠ ਘੰਟੇ ਦੀ ਨੀਂਦ ਲਈਏ ਉਹ ਠੀਕ ਰਹਿਦੀ ਹੈ। ਹੁਣ ਦੇਖੋ ਜਦੋ ਕੰਮ ਤੇ ਜਾਨੇ ਹਾਂ ਉਦੋ ਸੱਤ ਜਾਂ ਅੱਠ ਘੰਟੇ ਸੌਨੇ ਆ ਉਠ ਜਾਨੇ ਹਾਂ ਸਰੀਰ ਨੀ ਦੁੱਖ ਜਾਂ ਸੰਡੇ ਹੋਏ ਨੌ ਦਸ ਘੰਟੇ ਹੋਵੋ ਸਰੀਰ ਦੁਖੇਗਾ।
ਉਸ ਦਿਨ ਸਾਡੀ ਬੋਡੀ ਪੇਨ ਹੁਦੀ ਹੈ ਕਿਉਂਕਿ ਓਵਰ ਨਹੀ ਨੀਦ ਲ-
ਬਿਲਕੁਲ ਜਾਦਾ ਦੇਰ ਵੀ ਲੇਟਿਆ ਰਹਿਣਾ ਬੈਡ ਤੇ
ਬੈਡ ਤੇ ਉਹ ਵੀ ਸਰੀਰ ਵਾਸਤੇ ਨੁਕਸਾਨਦੇ ਹੈਗਾ ਹਾਂਜੀ। ਇਸ ਕਰਕੇ ਨਾ ਆਪਣੀ ਰੂਟੀਨ ਬੰਦੇ ਨੂੰ ਹਮੇਸ਼ਾ ਸਹੀ ਕਰਨੀ ਚਾਹੀਦੀ ਹੈ ਸਵੇਰੇ ਉਠ ਕੇ ਬੰਦੇ ਨੂੰ ਥੋੜ੍ਹੀ ਬਹੁਤੀ ਜਿੰਮ ਕਰਨੀ ਚਾਹੀਦੀ ਆਪਣਾ ਪਾਠ ਪੂਜਾ ਕਰੋ ਜਲਦੀ ਤੋ ਨਾਹੋ ਤੋਂ ਚਲੋ ਜੋ ਮਰਜ਼ੀ ਕਰੋ ਲੇ ਕਿਨ ਉਠੋ ਜਲਦੀ।
ਹਾਂਜੀ ਹਾਂਜ
ਹਾਂਜੀ
ਨੀ ਜਲਦੀ ਉਠਾਂਗੇ ਉਨਾ ਬੰਦਾ ਤੰਦਰੁਸਤ ਰਹਿੰਦਾ।
ਹਾਂਜੀ ਉਹ ਤੇ ਹੈ ਹੀ ਹੈ ਜੀ ਜਿਨਾ ਅਸੀ ਆਪਣੇ ਸਰੀਰ ਨੂੰ ਹਾਂ ਟਾਈਮ ਦੇਵਾਂਗੇ ਨਾ ਆਪਣੀ ਬੋਡੀ ਨੂੰ ਓਨੀ ਅਛੀ ਚਲੇਗੀ ਉਹ। ਨਾਲੇ ਦੇਰ ਤਕ ਚਲੇਗੀ ਨਹੀ ਤਾਂ ਕੀ ਇਹ ਹੁੰਦਾ ਫਿਫਟੀ ਏ ਸਾਡੀ ਬੋਡੀ ਕਮ ਕਰਨਾ ਬੰਦ ਕਰ ਜਾਦੀ ਹੈ। ਆਫਟਰ ਫਿਫਟੀ ਕਿ ਆਫਟਰ ਫੋਰਟੀ ਸਾਨੂੰ ਮਤਲਬ ਇਨੀ ਜਾਦਾ ਦਿਕਤਾ ਪਈਆ ਹੋਈਆ।
ਬਿਲਕੁਲ-ਬਿਲਕੁਲ।
ਹਲੇ ਸਾਡੀ ਏਜ ਨਹੀ ਹੁਦੀ ਕੁਛ ਵੀ ਲੇਕਿਨ ਅਜ ਕਲ ਛੋਟੇ ਛੋਟੇ ਬੱਚਿਆਂ ਨੂੰ ਇਨੀ ਦਿਕਤ ਕਿਉਕਿ ਉਹ ਫੋਨ ਬੜਾ ਚਲਾਉਦੇ ਹੈ।
ਹਮ ਉਹੀ-ਉਹੀ ਨਾ।
ਫੋਨ ਚਲਾਉਦੇ ਆ ਪੇਰੈਂਟਸ ਆਪਣਾ ਪੀਛਾ ਛੁਡਾਉਂਦੇ ਆ ਫੋਨ ਫੜਾ ਦਿਦੇ ਬੱਚਿਆਂ ਦੇ ਹੱਥਾਂ ਨੂੰ। ਤੇ ਆਪਣਾ ਉਹ ਬੱਚੇ ਫੋਨ ਚਲਾਉਦੇ ਆ ਹਾਂ ਉਹੀ ਆਪਣਾ ਵਿਚ- ਛਾ ਛੁੜਾਦੇ ਆ ਬੱਚਾ ਛੜਾਉਦੇ ਆ ਬੱਚਿਆਂ ਨੂੰ ਚੁਪ ਕਰਾ ਫੋਨ ਫੜਾ ਦਿਤਾ ਚਲੋ ਜੀ ਉਥੇ ਬੱਚਿਆਂ ਦਾ ਕਮ ਸਾਰਾ ਖਰਾਬ ਪੇਰੈਂਟਸ ਕਰਦੇ ਆ। ਇਹ ਨੀ ਪਤਾ ਲਗਦਾ ਉਹਨਾ ਨੂੰ ਕਿ ਅਸੀ ਕਿਉ ਕਰਦੇ ਹਾਂ ਇਹ ਚੀਜਾ।
ਚਲੋ ਠੀਕ ਹੈ ਜੀ।
ਹਾਂਜੀ ਹੋਰ ਹੋਗ ਟਾਈਮ ਕਮ ਦਾ, ਹਾਂਜੀ-ਹਾਂਜੀ। ਚਲੋ ਠੀਕ ਹੈ ਭਾਅ ਜੀ ਸਸ ਸ੍ਰੀ ਕਾਲ।
ਓਕੇ ਜੀ ਓ
ਸਸ ਸ੍ਰੀ ਕਾਲ ਸ਼ਾਮੀ ਕਰਾਂਗੇ ਗੱਲ ਠੀਕ, ਠੀਕ ਹੈ ਜੀ ਠੀਕ ਹੈ।
ਹ